ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਸੁਣਾਓ ਕੀ ਕਰਦੇ ਪਏ ਹੋ?
ਵਧੀਆ ਭਾਜੀ ਹੋਰ ਸੁਣਾਓ, ਘਰ ਪਰਿਵਾਰ ਸਭ
ਵਧੀਆ ਜੀ ਇੱਧਰ ਵੀ ਸਾਰੇ ਵਧੀਆ
ਹੋਰ ਮੌਸਮ ਵਗੈਰਾ ਦੇ ਕੀ ਹਾਲ ਨੇ, ਅੱਜ ਤੁਹਾਡੇ ਉੱਥੇ
ਮੌਸਮ ਤੇ ਗਰਮੀ ਹੀ ਚੱਲਦੀ ਵੀ ਅ ਜੇ
ਭਾਜੀ ਅੱਜ ਸਾਡੇ ਇੱਥੇ ਬੜੀ ਗਰਮੀ ਹੋ ਗਈ ਹੈ, ਕੱਲ੍ਹ ਤੱਕ ਮੌਸਮ ਠੀਕ ਸੀ ਪਰ ਅੱਜ ਗਰ
ਸਾਡੇ ਇੱਧਰ ਵੀ, ਕੱਲ ਠੀਕ ਸੀ ਮੌਸਮ ਸਮਾਜ ਜੋਈ,
ਉਹ ਕੱਲ ਸਵੇਰੇ ਮੀਂਹ ਪਿਆ ਸੀ, ਅੱਜ ਤੇ ਸਵੇਰੇ ਧੁੱਪ ਚੜ ਗਈ ਸੱਤ ਵਜੇ
ਹਾਂਜੀ, ਇਏਧਰ ਵੀ ਏਦਾਂ ਹੀ ਹੋਇਆ। ਕੁੱਛ ਨੀ ਅਜੇ ਤੇ ਵਿਹਲੇ ਹੀ ਆ। ਤੁਸੀਂ ਕੀ ਕਰਦੇ ਪਏ ੳ? ਹੈਲੋ, ਹਾਂਜੀ ਮੈਂ ਕਿਹਾ ਤੁਸੀਂ ਕੀ ਕਰਦੇ ਪਏ ਹੋ? ਹੈਲੋ।
ਹੈਲੋ।
ਮੈਂ ਕਿਹਾ ਤੁਸੀਂ ਕੀ ਕਰਦੇ ਪਏ ਹੋ?
ਮੈਂ ਭਾਜੀੀ ਉਹ ਫੈਕਟਰੀ, ਫੈਕਟਰੀ ਦਾ ਬਣਾ
ਆ ਸ ਲੋਕ ਅੱਛਾ ਜੀ।
ਹਾਂਜੀ।
ਜਾ ਰਹੇ ਹੋ ਘੁੰਮਣ ਕਿਤੇ ਜਾਂ ਨਹੀਂ,
ਘੁੰਮਣ ਜਾਣਾ, ਰੱਬ ਦੇ ਘਰ ਜਾਣਾ ਘੁੰਮਣ
ਬਾ ਅੱਛਾ ਜੀ। ਅੱਛਾ ਜੀ।
ਹਾਂਜੀ, ਤੁਸੀਂ ਨੀ ਜਾਣਾ ਕਿਤੇ?
ਮੈਂ ਵੀ ਉੱਧਰ ਹੀ ਜਾਣ ਦਾ ਸੋਚਦਾ ਪਿਆ।
ਅਛਾ।
ਜੇ ਹੈਗੀ ਸੀਟ ਤੇ ਮੈਨੂੰ ਦੱਸ ਦੋ, ਮੈਂ ਵੀ ਅਜ ਠੀਕ ਜੀ, ਵਧੀਆ। ਅ ਹੋ
ਭਾਜੀ ਤੁਹਾਨੂੰ ਕੋਈ ਪਤਾ, ਜਿਵੇਂ ਮੂੰਹ ਤੇ ਪਿੰਪਲ ਵੁੰਪਲ ਹੁੰਦੇ ਵੀ ਆ ਉਹ ਠੀਕ ਕਿਵੇਂ ਹੋਣਗੇ?
ਮੂੰਹ ਤੇ ਪਿੰਪਲ ਉਹੀ ਬੇਸਨ ਦੇ ਵਿੱਚ ਦਹੀਂ ਪਾ ਕੇ ਲਾਓ।
ਭਾਅ ਜੀ ਉਹ ਤੇ ਲਾਂਦਾ ਵਿਆ, ਮੈਂ ਪਿੱਛੇ ਜ ਦਿੱਲੀ ਜੇ ਘੁੰਮਣ ਗਿਆ ਸੀ, ਉੱਥੇ ਫਾਸਟ ਫੂਡ ਖਾ ਲਿਆ ਸੀ ਇੱਕ ਦੋ ਵਾਰ
ਬੋਤ ਜਰੂਰੀ, ਹਾਂਜੀ।
ਹੁਣ ਉਦੇ ਕਾਰਨ ਮੇਰੇ ਪਿੰਪਲ ਹੋ ਗਏ ਦੇ ਆ। ਤੇ ਦੋ ਹਫ਼ਤੇ ਹੋ ਗਿਆ। ਉਹ ਪਿੰਪਲ ਠੀਕ ਨੀ ਹੋਨਣ ਤੇ, ਠੀਕ ਨੀ ਹੋਣ ਤੇ ਆ ਰਿਹਾ।
ਉਹ ਕਿਉਂ?
ਮੇਰੇ ਹੋ ਜਾਂਦੇ ਆ, ਫਾਸਟ ਫੂਡ ਖਾਣ ਦੇ ਨਾਲ ਹੋ ਜਾਂਦੇ ਆ ਤਾਂਓ ਮੈਂ ਬਾਹਰ ਦਾ ਖਾਂਦਾ ਨੀ ਨਾ।
ਅੱਛਾ ਜੀ। ਹਾਂਜੀ ਜੇ ਘਰੋਂ ਬਾਹਰ ਜਾਓ ਹਾਂਜੀ।
ਇਹ ਬਸ ਇਸ ਚੱਕਰ ਚ ਹੋ ਗਏ ਆ।
ਚਲੋ ਕੋਈ ਨੀ ਹੋ ਜਏਗਾ ਠੀਕ ਏ, ਤੁਸੀਂ ਲਾਓ ਸਹੀ ਤੇ ਖਾ ਲਓ ਬੇਸਨ
ਅੱਜ ਵੀ ਲਾਇਆ ਸੀ ਹੁਣ ਵੇਖੋ ਓਹ
ਕੁਛ ਨੀ ਵੇੈਲੇ ਇ ਆ ਬਸ ਤੁਸੀਂ ਕੀ ਕਰਦੇ ਪਏ ਓ?
ਦੱਸਿਆ ਤੇ ਏ, ਆਪਾਂ ਤੇ ਓਹੀ ਸਾਡਾ ਦੋ ਈ, ਦੋ ਈ ਕੰਮ ਏ ਸਾਨੂੰ ਓ ਦੇ ਬਾਦ, ਫੈਕਟਰੀ ਫੈਕਟਰੀ ਤੋਂ ਜੇਮ
ਅੱਛਾ ਜੀ, ਅੱਛਾ।
ਹਾਂਜੀ।
ਹੋਰ ਫਿਰ ਜਾ ਰਹੇ ਓ ਘੁੰਮਣ?
ਘੁੰਮਣ ਜਾਵਾਂਗੇ ਤਾਨੂੰ ਦੱਸਿਆ ਤੇ ਏ, ਹੇਮਕੁੰਟ ਸਾਹਿਬ ਜਾਣਾ ਆਪਾਂ।
ਅੱਛਾ ਹੋ ਗਈ ਏ ਤੇਆਰੀ?
ਨੀ ਤੇਆਰੀ ਕਰਨੀ ਏ ਹਜੇ ਪੰਜ-ਛੇ ਦਿਨ ਜਾਣਾ ਪੰਜ-ਛੇ ਦਿਨ ਆਊਟ ਆਫ ਸਟੇਸ਼ਨ ਹੀ ਯਾ ਬਸ
ਅੱਛਾ ਜੀ।
ਹਾਂਜੀ।
ਕੌਣ-ਕੌਣ ਜਾ ਰਿਹਾ ਤਾਡੇ ਤੋਂ?
ਸਾਡੇ ਜੋ ਸਾਡੀ ਫੈਮਲੀ ਜਾਂਦੀ ਵੀ ਸਾਰੀ
ਅੱਛਾ।
ਤਾਡੇ ਅਲੋ ਕੌਣ-ਕੌਣ ਚੱਲਾਂ? ਏਨੇ ਬੇਵਕੂਫ ਇਨਸਾਨ ਨੀ ਦੇਖੇ ਮੈਂ
ਏਧਰੋਂ ਤੇ ਸਿਰਫ਼ ਮੈਂ ਹੀ ਚੱਲਣਾ ਆਪਣੇ ਘਰੋਂ।
ਤਾ ਤੁਸੀ ਚੱਲੇ ੳ।
ਹਾਂਜੀ।
ਤੇ ਫੈਮਲੀ ਆਲੇ ਕਿਉ ਨੀ ਜਾ ਰਹੇ ਏਸ ਵਾਰ?
ਫੈਮਿਲੀ ਉਹ ਕੇਦੇ ਵੀ ਇਸ ਆਰੀ ਦੇਲ ਨੀ ਹੈਗਾ ਅਗਲੀ ਆਰੀ ਜਾਵਾਂਗੇ।
ਹਾਂ ਚਲੋ ਠੀਕ ਆ ਉਹਨਾਂ ਨੂੰ ਬੁਲਾਵਾਂ ਨੀ ਨਾ ਆਯਾ ਹੋਣਾ।
ਹਾਂਜੀ।
ਚਲੋ ਠੀਕ ਏ, ਤੁਸੀਂ ਵੀ ਪੇਲੀ ਵਾਰ ਜਾਣਾ ਐਕਸਪੀਰੀਅੰਸ ਹੋ ਜਾਏਗਾ ਤਾਨੂੰ ਵੀ ਥੋੜਾ ਬੋਤ
ਹਾਂਜੀ-ਹਾਂਜੀ ਫੇਰ ਅਗਲੀਰੀ ਇਹਨਾਂ ਨਾਲ ਚੱਲ ਜਾਂਗਾ ਇਹਨਾਂ ਨੂੰ ਦੱਸੀ ਜਾਵਾਂਗਾ ਕੀ-ਕੀ ਹੈਗਾ ਉੱਥੇ।
ਹਾਂ ਅਗਲੀ ਵਾਰ ਤੱਕ ਹੋਰ ਥੋੜਾ ਫ਼ਰਕ ਆ ਜਾਏਗਾ ਉੱਥੇ ਤੇ ਹੌਲੀ-ਹੌਲੀ ਲੱਗੇ ਦੇ ਆ
ਹਾਂਜੀ-ਹਾਂਜੀ।
ਹਮ ਹੋਲੀ-ਹੋਲੀ ਹੋ ਜਾਨਾ ਵੀ ਕੀ ਚੜਾਈ ਵੀ ਥੋੜੀ ਹੋ ਜਾਏਗੀ ਸਾਬ ਨਾਲ ਕਿ ਬੰਦਾ ਏਨਾਂ ਨੀ ਥੱਕੇ ਕਰੇਗਾ।
ਤੇ ਚੜਾਈ ਤੇ ਏਨੀ ਰਏਗੀ ਕਿਓਂਕਿ ਵੇਖੋ ਪਹਾੜ ਹੈਗੇ ਓਨਾਂ ਨੂੰ ਤੇ ਕੱਟ ਈ ਨਈ ਸਕਦੇ।
ਮਤਲਬ ਥੋੜ੍ਹਾ ਜਾ ਕੁਛ ਕਰਨਗੇ ਨਾ ਜਿੱਦਾਂ ਪੈਲਾਂ ਤੇ ਇਸ ਤੋ ਵੀ ਜ਼ਾਦਾ ਹੁੰਦੀ ਹੋਨੀ ਜੇ ਪੁਰਾਣਾ ਟੈਮ ਸੀ।
ਹਾਂਜੀ-ਹਾਂਜੀ ਓਦੋਂ ਤੇ ਹੋਰ ਵੀ ਜ਼ਾਦਾ ਸੀ।
ਹੁਨ ਥੋੜਾ-ਥੋੜਾ ਤੇ ਕੁੱਛ ਕਰਦੇ ਈ ਹੋਨੇ ਆ।
ਨਈ ਪੈਲਾਂ ਚੜਾਈ ਇੰਨੀ ਨੀ ਹੁੰਦੀ ਸੀ ਪਰ ਰਸਤਾ ਥੋੜ੍ਹਾ ਖ਼ਰਾਬ ਹੁੰਦਾ ਸੀ।
ਹਮ ਓਈਓ ਨਾ ਫਰਕ ਬੜਾ ਪੈ ਜਾਂਦਾ ਹੁਨ ਮੰਨ ਲੋ ਥੋੜ੍ਹਾ ਐਸ ਤੋਂ ਵੀ ਸਈ ਰਸਤਾ ਆ ਜੇਗਾ ਤੇ ਫਰਕ ਤੇ ਆਟੋਮੈਟਿਕ ਪਏਗਾ ਨਾ
ਹਾਂਜੀ-ਹਾਂਜੀ।
ਪਾੜ ਵੀ ਕੇੜੇ ਸਦਾ ਨੀ ਨਾ ਕੈ ਸਕਦੇ। ਓ ਥੋੜੇ-ਥੋੜੇ ਵੀ ਕਟਦੇ ਰੈਂਦੇ ਆ ਥੋੜੇ-ਥੋੜੇ ਆਪਨੇ ਆਪ ਵੀ ਟੁੱਟੀ ਜਾਂਦੇ ਐ ਪਾੜ ਕਿਓਂਕਿ ਪੁਰਾਨੀ ਇਮਾਰਤਾਂ ਹੋ ਗਈਆਂ ਹੁਨ ਓ।
ਹਾਂਜੀ-ਹਾਂਜੀ।
ਏਹਦਾ ਵੀ ਬੜਾ ਚ ਫਰਕ ਪੈਂਦਾ।
ਹਾਂਜੀ
ਬਾਕੀ ਓ ਰੱਬ ਨੂੰ ਪਤਾ ਏ, ਕੀ ਹੋਨਾ ਤੇ ਕੀ ਨਈ ਹੋਨਾ।
ਹਾਂਜੀ ਏ ਤੇ ਤੁਆਡੀ ਗੱਲ ਠੀਕ।
ਹੋਰ ਸੁਨਾਓ ਅੱਜ ਕੀ ਕੀਤਾ ਪੂਰਾ ਦਿਨ ਸੰਡੇ ਕਿਹੋ ਜਾ ਗੇਆ ਤੁਆਡਾ।
ਸੰਡੇ ਕੁਛ ਨੀ ਸਵੇਰੇ ਉੱਠੇ ਆਂ, ਗੇਮ ਗੂਮ ਖੇਡੀਏ ਫੋਨ ਤੇ। ਤੇਰੇ ਯਾਰ ਆਨਾ ਕ੍ਰਿਕਟ ਖੇਡਨ ਗੇਮ ਓਹੀ ਜਿਦੇ ਚ ਬੰਦੇ ਮਾਰੀ ਦੇ ਨੇ।
ਓ ਕੇੜੀ ਗੇਮ ਏ ਬੰਦੇ ਮਾਰਨ ਆਲੀ।
ਬੰਦੇ ਮਤਲਬ ਕੀ ਦੁਸ਼ਮਨ ਮਾਰੀ ਦੇ ਨੇ ਗੋਲੀਆਂ ਨਾਲ।
ਅੱਛੇਆ।
ਮੋਬਾਈਲ ਗੇਮ ਏ।
ਤੁਸੀਂ ਮਤਲਬ ਨਵੇਂ ਯੂਜ਼ਰ ਓਂ ਤੁਸੀਂ ਪੁਰਾਨੇ ਯੂਜ਼ਰ ਓਂ।
ਮੈਂ ਤੇ ਹਜੇ ਨਵਾਂ ਈ ਯੂਜਰ ਆਂ।
ਤੇ ਤਾਨੂੰ ਓ ਕੋਈ ਮਤਲਬ ਫੈਦਾ ਫੂਦਾ ਵੀ ਦਿੰਦੀ ਐ ਗੇਮ ਜਾਂ ਓਵੇਂ ਈ ਬਸ
ਉਈਂ ਟਾਈਮ ਪਾਸ ਇੰਜੋਏ ਵਾਸਤੇ।
ਅੱਛੇਆ, ਤੇ ਇਕੱਲੇ ਈ ਖੇਡਦੇ ਓਂ।
ਨਈ ਨਾਲ ਮਾਸੀ ਓ ਭਈ ਦੇ ਮੁੰਡੇ ਹੈਗੇ ਆ ਯਾਰ ਹੈਗੇ ਆ ਗਲੀ ਦੇ।
ਅੱਛੇਆ।
ਤੁਸੀਂ ਖੇਡਦੇ ਓ ਤਾਨੂੰ ਵੀ ਕਰਾਈਏ ਜੁਆਇਨ।
ਨਈ ਮੈਂ ਪਿੱਛੇ ਕੀਤੀ ਸੀ ਡਾਊਨਲੋਡ ਐ ਵਾਲੀ ਗੇਮ ਵੀ। ਫਿਰ ਮੈਂ ਡਿਲੀਟ ਕਰਤੀ ਮੇਰੇ ਦੂਜੇ ਆਲੀ ਐ ਜੇੜੀ ਮੈਂ ਖੇਡਦਾ ਸੀ ਪੈਲੇ। ਓ ਵੀ ਬਸ ਡਾਊਨਲੋਡ ਈ ਪਈਐ ਓ ਵੀ ਹੁਨ ਸ਼ੁਰੂ-ਸ਼ੁਰੂ ਚ ਸ਼ੌਂਕ ਚੜਿਆ ਸੀ ਖੇਡਨੀ ਦੁਬਾਰਾ ਸ਼ੁਰੂ ਕੀਤੀ ਸੀ ਹੁਨ ਫੇਰ ਨੀ ਖੇਡਦਾ। ਨਾਲੇ ਟੈਮ ਜਾ ਨੀ ਲੱਗਦਾ ਹੁਨ, ਪੈਲੇ ਜੇੜਾ ਲੱਗਦਾ ਵੀ ਸੀ। ਹੁਨ ਓ ਵੀ ਨੀ ਲੱਗਦਾ।
ਅੱਛਾ ਬਿਜੀ ਹੋ ਗਏ ਦੇ।
ਆਹ ਤੇ ਹੋਨਾ ਵੀ ਨਾਲ ਕੰਮ ਕਰਨਾ ਪੈਂਦਾ ਨਾ। ਹੁਨ ਤੇ ਮਤਲਬ ਜੀਦੇ ਨਾਲ ਰੋਜ਼ ਗੱਲ ਕਰਦੇ ਸੀ ਓ ਵੀ ਨੀ ਗੱਲ ਹੁੰਦੀ ਪਈ ਵੀ। ਲੇਟ ਹੋ ਜਾਂਦੇ ਜਿਆਦਾ, ਫਿਰ ਸੋਹਣਾ ਵੀ ਹੁੰਦਾ।
ਹਾਂਜੀ।
ਹੁਣ ਵੀ ਬਸ ਭਰਾਵਾਂ ਦੀ ਫੋਨ ਆਇਆ ਤ ਥੋੜ੍ਹੀ ਦੇਰ ਬਾਅਦ।
ਕੀ ਗੱਲ ਹੋ ਰਹੀ ਹੈ।
ਬੈਂ ਉੱਦਾਂ ਹੀ ਹੈ ਟਰੈਵਲ, ਟਰੂਵਲ ਦੀ ਹੋਰਹੀ ਸੀ ਗੱਲਾਂ।
ਅੱਛਾ।
ਅੱਜ ਕੱਲ੍ਹ ਉਹ ਪੰਜਾਬ ਵਾਲੇ ਪਾਸੇ ਉਹ ਰੀਲਾਂ ਬੜੀਆ ਬਨਾਣ ਲੱਗ ਗਈ, ਆਪਣੀ ਦਾਦੀ ਨੂੰ ਲੈ ਕੇ ਆ ਦੋ ਮੁੰਡੇ ਖੜੇ ਹੋਏ, ਉਹ ਖੜਾ
ਹਾਂਜੀ।
ਉਹ ਪਾਕਿਸਤਾਨ ਦਾ ਟਰੈਂਡ ਸਾਡੇ ਇੰਡੀਆ 'ਚ ਜ਼ਿਆਦਾ ਨਹੀਂ ਹੋ ਗਿਆ, ਪੰਜਾਬ ਵਾਲੇ ਪਾਸੇ।
ਹਾਂਜੀ ਉੱਧਰ ਵੀ ਉਹ ਪੰਜਾਬੀ ਨੇ, ਇੱਧਰ ਵੀ ਪੰਜਾਬੀ ਨੇ, ਵੀਡੀਓ ਬਣਾਈ ਜਾਂਦੇ ਨੇ।
ਹਮ ਤਾਂ, ਤੁਸੀਂ ਕਰਕੇ ਖਾਣਾ ਥੋੜ੍ਹੀ ਜਿ ਐਕਟਿੰਗ।
ਉਹ ਕਹਿੰਦੇ ਆ, ਉਹਨਾਂ ਨੂੰ ਜਿੰਦਾ ਰੱਖੀ ਮਾਲਕੋ। ਜਿਨਾਂ ਨੂੰ ਤਾਂ ਆਪਾਂ ਤਰੱਕੀ ਨਾ ਮਾਰਨਾ, ਪਤਾ ਨਹੀਂ ਕੀ ਬੋਲਦੇ ਆ। ਹ।
ਕਿ ਮਤਲਬ ਅੱਗੇ ਕੀ ਕਹਿੰਦੇ ਆ, ਉਸ ਤੋਂ ਬਾਅਦ ਉਹ ਕੋਈ ਬੋਲਦੇ ਹਾ
ਅੱਗੇ, ਅੱਗੇ ਦਾ ਨੀ ਮੈਨੂੰ ਪਤਾ।
ਅੱਛਾ। ਉਹ ਪਿੱਛੇ ਜ੍ਹ ਮੈਂ ਸੁਣਿਆ ਕਿ ਉੱਥੇ ਕੀਰਤਨ ਹੁੰਂਦਾ ਸੀ ਉੱਥੇ ਬੰਦੇ ਗਾਣੇ ਬੋਲਣ ਲੱਗ ਗਏ ਸੀ।
ਹਾਂਜੀ ਹਾਂਜੀ, ਉਹ ਪਿੱਛੇ ਵਾਇਰਲ ਹੁੰਦੀ ਵੀ ਇਹ ਵੀਡੀਓ।
ਉਹ ਕੀ ਮਤਲਬ ਕਿ ਕੀ ਗਾਣਾ ਸੀ, ਮੈਂ ਭੁੱਲ ਗਿਆ ਨਾਮ ਉਹ ਕਾਫੀ ਪੁਰਾਣਾ ਗਾਣਾ ਮੈਂ ਸੁਣਿਆ
ਹਾਂਜੀ, ਉਹ ਐ ਵੇਂ ਐਵੇਂ ਰੁੱਸੇਿਆ ਨਾ ਘਰ ਮੇਰੀ ਜਾਨ ਸੱਜਣਾ
ਅੱਛਾ, ਵੇਖਲ ਬਸ ਕਿਆ
ਗਾਣਾ ਇਹ ਉਹਨਾਂ ਨੇ, ਬੋਲਤਾ ਸ਼ਬਦ ਦੇ ਵਿੱਚ
ਨਹੀਂ ਪਰ ਲੋਕਾਂ ਨੂੰ ਤਾਂ ਪਤਾ ਨਾ, ਉਹ ਮੁੀਮ ਬਣ ਗਿਆ ਉਹ
ਹਾਂਜੀ, ਹਾਂਜੀ ਏਦਾਂ ਪਰ ਵੈਸੇ ਬੋਲਣਾ ਨੀ ਚਾਹੀਦਾ ਗਾਣਾ ਸ਼ਬਦ ਦੇ ਤੌਰ ਤੇ, ਪਰ ਤਾਂ ਵੀ ਉਹਨਾਂ ਨੇ ਬੋਲ ਤਾ ਕੀ ਕਰ ਸਕਦੇ
ਹੁਣ, ਹੁਣ ਉਹਨਾਂ ਨੂੰ ਉਹਨਾਂ ਨੂੰ ਪਤਾ ਉਹਨਾਂ ਨੇ ਕਿਹੜੀ ਭਾਵਨਾ ਨਾਲ ਬੋਲਿਆ ਹੈ।
ਹਾਂਜੀ ਇਹ ਵੀ
ਵਡੀ ਇਹ ਗੱਲ ਕੋਈ ਆਪਣੇ ਰੱਬ, ਰੱਬ ਨੂੰ ਵੀ ਕਹਿ ਸਕਦਾ ਬਈ ਸਾਡੇ ਕੋਲ ਰੁਸਿਆ ਨਾ ਕਰ
ਹਾਂਜੀ।
ਹੁਣ ਉਹਨਾਂ ਨੂੰ ਪਤਾ ਉਹਨਾਂ ਨੇ ਕਿਸ ਵੇ ਚ' ਬੋਲਿਆ ਤੇ ਆਪਾਂ ਕਿਆ ਆਪਾਂ ਹੀ ਗ਼ਲਤ ਵੇ ਲੈ ਕੇ ਜਾਂਦੇ ਹੋਏ
ਹਾਂਜੀ, ਹਾਂਜੀ।
ਬਾਕੀ ਚਲੋ ਕੋਈ ਨਹੀਂ, ਲੈਣਾ ਦੇਣਾ ਸਭ ਇਥੇ ਹੀ ਏ
ਬਿਲਕੁਲ, ਬਿਲਕੁਲ
ਇਹ ਤਾਂ ਕਹਿਣ ਦੀ ਗੱਲਾਂ ਹੈ ਕਿ, ਸਵਰਗ ਸਵਰਗ ਬਾਹਰ ਨੇ